ਸੌ।
ਹਾਂਜੀ, ਸਸ੍ਰੀ ਕਾਲ ਜੀ।
ਸਸ੍ਰੀ ਕਾਲ ਜੀ, ਕੀ ਹਾਲ ਐ?
ਹਾਂਜੀ, ਵਦੀਆ ਜੀ। ਤੁਸੀਂ ਦੱਸੋ?
ਵਦੀਆ ਜੀ ਵਦੀਆ, ਬੋਤ ਵਦੀਆ।
ਕੀ ਹੋ ਰਿਐ? ਬਸ ਕੁਛ ਨੀ, ਬੈਠੇ ਦੇ ਆ।
ਬਨਾ ਲਈ ਰੋਟੀ ਸਬਜ਼ੀ?
ਹਾਂਜੀ, ਬਸ ਦਾਲ -ਦੂਲ ਧਰਤੀ ਹੈਗੀ ਏ।
ਚਾਅ।
ਹਾਂਜੀ।
ਔਰ ਅਹ, ਹਾਂ ਅਸੀਂ ਵੀ ਰਾਜਮਾ- ਚੌਲ।
ਨਾ ਹੁਨ ਬਨਾਏ ਐ।
ਹਾਂ।
ਅੱਛਾ, ਰਾਤ ਨੂੰ ਰਾਜਮਾ- ਚਾਵਲ।
ਹੋਰ, ਰਾਤੀ ਬਨਾਏ ਦੁਪਇਰੀ ਓ? ਪਕਾ ਲਏ ਸੀ, ਨਾਸ਼ਤਾ ਲੇਟ ਕੀਤਾ ਸੀ, ਆਲੂ ਦੇ ਪਰੋਂਂਠੇ ਬਨਾ ਲਏ ਸੀ।
ਔਹ, ਫੇਰ 'ਤੇ ਫਿਰ ਆਪੇ ਭੁੱਖ ਨੀ ਲੱਗਨੀ ਆਲੂ-ਆਲੀ ਰੋਟੀਆਂ ਖਾ ਕੇ 'ਤੇ।
ਹੋਰ।
ਹੈਲੋ, ਬਨ ਗਏ, ਬਸ ਵਦੀਆ ਜੀ, ਬੈਠੇ ਆ ਮੌਸਮ ਬਸ ਕੁਛ ਚਨਾਂ ਬੜੀ ਗਰਮੀ ਹੈਗੀ ਐ।
ਨਈਂ, ਇੱਥੇ ਤਾਂ ਹਵਾ ਚਲਦੀ ਪਈ ਏ ਸਾਡੇ ਸਿਰ ਤੇ ਅੱਜ।
ਅੱਛਾ, ਨਈ ਫੇਰ ਸਾਡੀ ਹਵਾ ਤੇ ਐਹ ਸਮਝੋ, ਜਿੱਦਾਂ ਡੱਬੇ 'ਚ ਬੰਦ ਹੋਈ ਦੀ ਏ ਏਦਾਂ ਹੋਈ ਦੀ ਹੈਗੀ ਏ। ਡੱਬਾ ਖੁੱਲੇਗਾ, 'ਤੇ ਹਵਾ ਆਏਗੀ।
ਹਾਏ! ਐਸੇ ਡੱਬੇ 'ਚ ਬੰਦ ਕੀਤੀ ਹੋਈ ਏ ਸਾਰੀ ਅਸੀਂ ਲੈ ਲਈ ਹਵਾ। ਆਹ।
ਪਿੱਛੇ ਹੁਨੇ ਬਰਸਾਤ ਹੋਈ ਸੀ ਇੱਕ ਹਫ਼ਤਾ ਪੈਲੇ।
ਹਾਂ, ਇੱਥੇ ਵੀ ਤਿੰਨ ਦਿਨ ਲਗਾਤਾਰ।
ਹਾਂਜੀ,, 'ਤੇ ਉਹ ਮੌਸਮ ਬੋਤ ਸੋਹਨਾ ਹੋ ਗਿਆ ਹੈਗਾ ਸੀ।
ਅੱਜ ਤਿੰਨ ਦਿਨ ਲਗਾਤਾਰ ਬਾਰਿਸ਼ ਹੋਈ, ਫੇਰ ਓਨੀ ਈ ਗਰਮੀ ਹੋ ਗਈ।
ਨਾ-ਨਾ ਹੁਨ ਉਹ ਜੇੜੇ ਸੇਕੇ ਨਿਕਲਦੇ ਪਏ ਹੈਗੇ, ਮਕਾਨਾਂ ਦੇ ਵਿੱਚੋ ਹੁਨ ਉਹ ਨਿਕਲਦੇ ਪਏ ਹੈਗੇ ਆ।
ਉਹ ਦੇਂਦਾ 'ਤੇ ਅਸੀ ਵੀ ਕਿੱਥੇ ਵਾਰਾ ਖਾਂਦੇ ਨੇ?
ਨਹੀਂ- ਨਹੀਂ। ਸਗੋਂ ਫੇਰ ਹੋਰ ਈ ਖ਼ਰਾਬ ਹੀ ਹੋ ਜਾਂਦਾ ਜ਼ਿਆਦਾ ਦੇਰ ਵੀ ਏ ਸੀ ਚ ਬਹਿ ਕੇ ਹੁਣ ਅੰਦਰ ਬੈਠੇ ਆ ਤੇ ਦੇਖੋ ਬੜੀ ਅ- ਅੱਛਾ ਲੱਗਦਾ ਪਿਆ ਹੈਗਾ ਬਾਹਰ ਨਿਕਲਦੇ ਪਏ ਆ ਤੇ ਇਂਜ ਲਗਦਾ ਕੋਈ ਭੱਠੀ ਚ ਚਲੇ ਗਏ ਆ।
ਹਾਂ ਸਹੀ ਗੱਲ ਹੈ, ਉਹੀ ਜੇ- ਜੇ ਜਰਾ ਮਸਾ ਜਿਹੜੀ ਹਵਾ ਚੱਲਦੀ ਵੀ ਪਈ ਹੈ ਨਾ ਜਿਹੜੀ ਜਰਾਮਸਾ ਹਵਾ ਚੱਲਦੀ ਪਈ ਐ। ਤੇ ਉ ਬਾਹਰ ਨਿਕਲਾਂਗੇ ਨਾ ਏ ਸੀ ਚ ਉਹ ਗਰਮ ਲੱਗੇਗੀ ਸਾਨੂੰ।
ਹਾਂਜੀ ਐ ਤੇ ਹੈ ਈ। ਨਾਲੇ ਹੁਣ ਬਰਸਾਤਾਂ ਹੋ ਜਾਂਣਗੀਆਂ ਸਟਾਰਟ ਹੁਣ ਵੈਸੇ ਹੁਣ ਪੈ ਹੀ ਜਾਂਦੀ ਆ ਵੈਸੇ ਜੁਲਾਈ ਦੇ ਵਿੱਚ।
ਬਰਸਾਤਾਂ ਹੀ ਤਾਂ ਬਹੋਤ ਠੰਡਕ ਤਾਂ ਥੋੜੀ ਬਹੁਤੀ ਪੈ ਜਾਏਗੀ ਪਰ ਉਸ ਤੋਂ ਬਾਅਦ ਜਿਹੜੀ ਹੋਮਸ ਹੋਣੀ।
ਹਾਂਜੀ- ਹਾਂਜੀ।
ਕੱਲ ਤੋਂ ਸ਼ੁਰੂ ਆ ਸਵਨ।
ਸ਼ਾਇਦ ਸੁਣਨ ਨੂੰ ਤਾਂ ਐ ਹੀ ਹੈ ਕਿ ਕੱਲ ਤੋਂ ਸ਼ੁਰੂ ਹੈ।
ਅੱਛਾ ਸਾਡੇ ਇੱਧਰ ਪਤਾ ਲੱਗਦਾ ਨਾ ਵੀ ਜਿਵੇਂ ਕਾਵੜੀ ਮੰਦਰ ਹੈਗਾ ਨਾ ਸਾਡੀ ਗਲੀ ਚ
ਅੱਛਾ- ਅੱਛਾ ਨਹੀਂ ਸਾਡੇ ਇੱਧਰ ਅੰਦਰ ਗਲੀ ਸਾਡੀ ਬੰਦ ਹੈਗੀ ਨੇ ਤਾਂ ਸਾਨੂੰ ਪਤਾ ਨੀ ਲੱਗਦਾ ਹੈਗਾ। ਅਸੀਂ ਤਾਂ ਜਿੱਦਾਂ ਬਾਰ- ਬੂਰ ਨਿਕਲੇ ਅੱਛਾ- ਅੱਛਾ ਜੀ।
ਤੇ ਫੇਰ ਉੱਥੋਂ ਹੀ ਮੈਂ ਨੰਦਾ ਜਾ ਆ ਜਾਂਦਾ ਸੀ।
ਸਾਵਨ ਸਟਾਰਟ ਹੋ ਗਏ, ਹਾਂਜੀ। ਹਾਂਜੀ ਹੋ ਗਏ ਹੋਣੇ ਆ ਫੇਰ ਸ਼ਾਇਦ ਤੀਹ ਤਰੀਕ ਦੀ ਪਤਾ ਨੀ ਕਦੋਂ ਦੀ ਹੈਗੀ ਸ਼ਿਵਰਾਤਰੀ। ਤੇ ਕੱਲ ਤੋਂ ਸ਼ਾਇਦ ਸਟਾਰਟ ਹੈਗੇ ਐ।
ਚਲੋ ਹੋਰ ਸਾਵਣ ਦੇ ਵੀ ਤਾਂ ਫੇਰ ਵੀ ਚੱਲ ਥੋੜੇ ਸਾਂ ਤ ਆਏਗਾ ਸੁੱਖ ਦਾ। ਹੋਰ ਤਾਂ ਕੁਛ ਨੀ, ਪਰ ਉਹਨੇ ਫੇਰ ਜਦੋਂ ਬਾਰਿਸ਼ ਰੁਕਿਆ ਕਰਨੀ ਅਹ ਉਹੀ ਭਾਦੋ ਲੱਗਣਾ ਜਿਹੜਾ ਸਿੱਲਾ ਪਿੱਤਾਂ- ਸ਼ਿਤਾਂ ਨਿਕਲਦੀਆਂ ਗੰਦੀਆਂ ਉਹ ਤਾਂ ਬੋਤ ਹੀ ਗੰਦਾ।
ਬਰਸਾਤ ਆ ਰਹੀ ਸੀ ਤੇ ਉਹ ਏਦਾਂ ਹੀ ਸਿੱਲਣ- ਸਿਲਣ ਹੀ ਹੋ ਈ ਦੀ ਹੈਗੀ ਸੀ ਕੱਪੜੇ ਸੁੱਕਦੇ ਹੀ ਨਹੀਂ ਪਏ ਹੈਗੇ ਸੀ।
ਉਹੀ ਤਾਂ ਬੜੀ ਗੰਦੇ ਮੌਸਮ ਲੈ ਮੈਨੂੰ ਤਾਂ ਸਰਦੀਆਂ ਅੱਛੀਆਂ ਲੱਗਦੀਆਂ ਹਰ ਜਗਾ ਤੋਂ।
ਐ ਤੇ ਹੈ ਸਰਦੀਆਂ ਚ ਬੰਦਾ ਕੋਈ ਦਿੱਕਤ ਨੀ ਹੈ ਪਰ ਉਹ ਚੂ ਏ ਉਹ ਚ ਵੀ ਬਸ ਕੱਪੜਿਆਂ ਦੀ ਦਿੱਕਤ ਹੁੰਦੀ ਹੈਗੀ ਹੈ।
ਫੇਰ ਵੀ ਉਹਦੇ ਉਹਦੀ ਸਮੱਸਿਆਵਾਂ ਦੇ ਹੱਲ ਹੈਗੇ, ਗਰਮੀ ਦਾ ਨੀ ਹੈਗਾ ਹਾਏ ਤੋਬਾਹ ਪਈ ਰਹਿੰਦੀ ਆ। ਹਾ ਮ।
ਐ ਕੀ ਏ ਸਰਦੀਆਂ ਚ ਕੀ ਹੈ ਕਿ ਲਾਈਟ ਆਏ ਨਾ ਆਏ ਕੋਈ ਦਿੱਕਤ ਨੀ ਹੈਗੀ ਗਰਮੀਆਂ ਚ ਜਰਾ ਸਾ ਪ ਅੱਖਾ ਬੰਦ ਹੋ ਜਾਏ ਤੇ ਪਤਾ ਨੀ ਅੰਝ ਲੱਗਦਾ ਇੰਝ ਪਤਾ ਨੀ ਕੀ ਹੋ ਗਿਆ।
ਹਾਂ ਅੱਜ ਕੱਲ ਤਾਂ ਅੱਜ ਕੱਲ ਰਵਾਜ਼ ਹੀ ਨਹੀਂ ਪੱਖੇ ਬੰਦ ਹੋ ਜਾਂਦੇ ਨੇ ਇਨਵੇਟਰ ਚਲ ਜਾਂਦੇ ਨਾਲ।
ਹਾਂਜੀ ਹਾਂ ਇਹ ਤੇ ਹੈਗਾ ਇਕੱਠ ਹੋ ਜਾਂਦਾ ਹੈਗਾ ਨਾਲੋਂ ਨਾਲ।
ਹਾਂ ਪਿੰਡਾਂ ਦੇ ਵਿੱਚ ਤਾਂ ਫੇਰ ਵੀ ਥੋੜਾ
ਹਾਂਜੀ ਉਹ ਤੇ ਹੈ ਹੀ ਹੈ ਨਾ ਉੱਧਰ ਫੇਰ ਪਿੰਡੋ ਸਾਈਡ ਕੀ ਹੈ ਕਿ ਪੇੜ- ਪੂੜ ਵਗੈਰਾ ਕਾਫ਼ੀ ਲੱਗੇ ਹੋਏ ਹੈਗੇ ਹੈ ਇੱਧਰ ਸ਼ਹਿਰਾਂ ਦੇ ਵਿੱਚ ਹੈ ਨੀ ਇਧਰ। ਚੀਜ਼ਾਂ
ਉਹੀ ਤਾਂ ਸ਼ਹਿਰਾਂ ਦੇ ਵਿੱਚ ਤਾਂ ਪਤਾ ਈ ਨੀ ਲੱਗਦਾ।
ਅੱਛਾ ਵੈਸੇ ਪੋਲਿਊਸ਼ਨ ਇਨਾ ਹੈ ਕੁਛ ਹੋਰ ਤੋਂ ਵੀ ਗਰਮੀ ਵਗੈਰਾ ਕਾਫ਼ੀ ਹੋ ਜਾਂਦੀ ਹੈਗੀ ਹੈ।
ਪਰ ਮਾਹੌਲ ਤਾਂ ਵਾਤਾਵਰਨ ਪਿੰਡ ਦਾ ਸੋਹਣਾ ਲੱਗਦਾ ਈ।
ਹਾਂਜੀ, ਉੱਥੇ ਦਾ ਸੋਹਣਾ ਲੱਗਦਾ ਹੈਗਾ? ਉੱਥੇ ਦਾ ਮੌਸਮ ਵੀ ਸਹੀ ਰਹਿੰਦਾ ਤੇ ਨਾਲੇ ਉੱਥੇ ਦਾ ਖਾਣ-ਪਾਣ ਵੀ ਮੈਨੂੰ ਲੱਗਦਾ ਸਹੀ ਹੁੰਦਾ ਹੈ? ਸ਼ਹਿਰ ਦੇ ਅਕੋਡਿੰਗ ਨੂੰ।
ਸ਼ਾਇਦ ਨੀ ਬਹੋਤ ਓਕੇ- ਓਕੇ ਆ ਮਤਲਬ ਤਕਰੀਬਨ ਘਰਾਂ ਦੇ ਵਿੱਚ। ਕੀ ਸਬਜ਼ੀਆਂ ਵਗੈਰਾ, ਥੋੜੀ ਬਹੁਤੀਆਂ, ਅਗਲਿਆਂ ਨੇ ਆਪਣਾ ਇੰਤਜ਼ਾਮ ਆਪ ਹੀ ਕੀਤਾ ਹੁੰਦਾ ਹੈ।
ਇੱਥੇ ਦੇਖ ਲੋ ਕੋਈ ਵੀ ਚੀਜ਼ ਲੈਲੋ। ਅੱਜ ਕੱਲ ਤੁਹਾਨੂੰ ਕੋਈ ਚੀਜ਼ ਵੀ ਸੁੱਧ ਨੀ ਹੈਗੀ ਹਰ ਚੀਜ਼ ਚ ਮਿਲਾਵਟ ਚੱਲਦੀ ਪਈ ਆ।
ਹਰ ਚੀਜ਼ ਵਿੱਚ ਬਿਲਕੁਲ ਹੀ ਬਿਲਕੁਲ ਖਲੇੇਰਾ ਪਿਆ, ਗੰਦ ਪਿਆ ਕੰਪੀਟੀਸ਼ਨ ਹੈ ਨਾ ਉੱਥੇ ਘਰ ਦਾ ਦੁੱਧ ਘਿਓ, ਦਹੀਂ ਸਭ ਕੁਛ ਘਰ ਦਾ।
ਹਾਂ ਇੱਥੇ, ਲਿਆਓ ਪਤਾ ਹੀ ਨੀ ਲੱਗਦਾ? ਘਿਓ, ਲਿਆਇਆ। ਕਿ ਡਾਲਡਾ ਘਿਓ ਲਿਆਏ ਓ
ਅੱਛਾ ਆ ਗਰੀਸ ਆ ਨਿਰੀ ਗਰੀਸ ਜਿਹੜਾ ਮਰਜ਼ੀ ਖਾਲੋ ਜਿਹੜਾ ਮਰਜ਼ੀ ਖਾ ਲੋ ਕੋਈ ਸਵਾਦ ਵੀ ਹੈਗਾ। ਕਿਸੇ ਚੀਜ਼ ਵਿੱਚ
ਹਹ
ਹੋਰ
ਹੋਰ ਦੱਸੋ, ਹੋਰ ਤਾਂ ਵਧੀਆ ਘਰ ਘੁਰ
ਹਾਂ- ਹਾਂ ਵਧੀਆ ਬਹੁਤ ਵਧੀਆ।
ਤੁਹਾਡੇ ਘਰੇ ਕੈਸਾ ਏ ਮੌਸਮ?
ਸਾਡੇ ਤਾਂ, ਇਸ ਟਾਈਮ ਤਾਂ ਹਵਾ ਵੀ ਹੈ। ਹਲਕਾ ਬੋਤਾ ਬੱਦਲ ਹੈਗਾ। ਆਹ ਸਵੇਰ ਵੀ ਧੁੱਪ ਛਾਂ ਧੁੱਪ ਛਾਂ ਹੀ ਸੀਗੀ
ਅੱਜ ਨੈੱਟ ਦਿਖਲਾ ਤਾਂ ਰਏ ਆ ਥੋੜਾ ਜੀ ਮਤਲਬ ਇਲਾਕੇ ਚ ਤੁਹਾਡੇ ਥੋੜ੍ਹੀ ਬਰਸਾਤ ਨੀ ਤੇ ਆਂਦੀ ਤੂਫਾਨ ਤੇ ਆਏਗਾ? ਪਤਾ ਨੀ, ਹਜੇ ਆਇਆ ਨਹੀਂ ਆਇਆ ਅੰਦਰ ਬੈਠੇ ਦੇ ਆ ਰਹੇ ਆ ਬਾਹਰ ਜਾਵਾਂਗੇ ਤੇ ਪਤਾ ਲੱਗੇਗਾ।
ਨਹੀਂ ਆਂਦੀ ਤੂਫਾਨ ਅਲੱਗ ਨੀ ਪਰ ਗੋ ਹਵਾ ਵੀ ਹੈਗੀ ਹੈ ਥੋੜ੍ਹੀ ਬਹੁਤੀ ਔਰ ਬੱਦਲ ਵੀ ਹੈ ਹਲਕਾ ਬਹੁਤਾ
ਬੱਦਲ ਤੇ ਆਂਦਾ। ਫੇਰ ਉਹ ਬਸ ਨਿਕਲ ਜਾਂਦਾ ਹੈ ਵੇ।
ਹਾਂ ਚਲ, ਆਵੇ ਤਾਂ ਸਹੀ। ਇੱਥੇ ਨੀ ਵਸੇਗਾ ਕਿਸੇ ਹੋਰ ਸ਼ਹਿਰ ਵਸੇਗਾ ਕਿਸੇ ਨੂੰ ਤੇ ਠੰਡ ਪਏਗਾ।
ਕਈ ਜਗ੍ਹਾ ਤੇ ਬਸਦਾ ਪਿਆ।
ਉਧਰ ਬੋਂਮਬੇ ਵੱਲ ਤਾਂ ਬਹੁਤ ਬਾਰਸ਼ਾ ਉੱਥੇ ਮਾਨਸੂਨ ਲੱਗ ਗਿਆ ਨਾ।
ਬੋਬੇ ਤਾਂ ਲੱਗ ਗਿਆ। ਮਾਨਸੂਨ ਇੱਥੇ ਨੀ, ਅਜੇ ਆਇਆ ਮਾਨਸੂਨ। ਇੱਥੇ ਆਉਣ ਨੂੰ ਲੱਗੇਗਾ। ਹਫ਼ਤਾ ਔਰ ਲੱਗ ਜਾਏਗਾ ਅਜੇ।
ਹਾਂਜੀ ਹਾਂਜੀ
ਔਰ ਚਲੋ ਦੇਖੀ ਜਾਏਗੀ ਜਦੋਂ ਆਏਗਾ ਕੀੜੇ -ਮਕੌੜੇ ਸੱਪ ਸਪੋਲੇ ਬਹੁਤ ਨਿਕਲ਼ਦੇ ਨੇ। ਸਾਡੇ ਨਾਲ ਖਾਲੀ ਪਲਾਟ ਹੈਗਾ ਇੰਨਾ ਸੜਿਆ ਰਹਿੰਦਾ ਨਾ।
ਹਾਂਜੀ ਹਾਂਜੀ ਹਾਂਜੀ ਉਹ ਆਂਦੇ ਉ ਉਗਦੇ ਹੀ ਬਾਰਿਸ਼ ਵਿੱਚ ਹੈਗੇ ਆ।
ਹਾਂ
ਹੁਣ ਜਿੱਦਾਂ ਇਹ ਹੈ ਆਉਂਦਾ ਸਾਵਣ ਤੇ ਵੈਸੇ ਹੀ ਇਹ ਮੱਕੜੇ ਮੁੱਕੜੇ ਉੱਡਣ-ਉੱਡਣ ਵਾਲੇ। ਹੁੰਦੇ ਹੈਗੇ ਆ ਫਿਰ
ਉਹ ਇਹਨਾਂ ਨੇ ਇਹਨਾਂ ਦੀ ਜ਼ਿੰਦਗੀ ਕੀ ਹੈ ਵਿਚਾਰਿਆਂ ਦੀ ਰਾਤੀ ਉਹਨਾ ਨੇ ਪੈਦਾ ਹੋਣਾ, ਤੇ ਰਾਤੀ ਹੀ ਮਰ ਜਾਣਾ।
ਹੋਰ ਇਨਾਂ ਲਾਈਟਾਂ ਦੇ ਥੱਲੇ ਆ ਕੇ ਸਵੇਰੇ ਮਰੇ ਹੁੰਦੇ ਹੇਗੇ ਥੱਲੇ ਕਿੱਦਾਂ ਹਾਂਜੀ- ਹਾਂਜੀ। ਹਾਂਜੀ ਉੱਥੇ ਜ਼ਿਆਦਾ ਹੁੰਦੇ ਹੈਗੇ ਹੁਣ ਸਾਡਾ ਤੇ ਜਿੱਦਾਂ ਘਰ ਬੰਦ ਜਾਲੀ ਹੀ ਲੱਗੀ ਤੇ ਇੰਨਾ ਪਤਾ ਨੀ ਲੱਗਦਾ ਅੰਦਰ ਸਾਨੂੰ ਨਹੀਂ ਤੇ ਕਈ ਤੇ ਕੋਈ ਬਲਬ ਬਾਜ਼ਾਰ 'ਚ ਵੇਖਲੋ, ਕਿੱਦਾਂ ਹੈ ਬਲਫ਼ ਦੇ ਉੱਤੇ ਉਹਨਾਂ ਨੇ ਪੰਨੀ ਲਾਈ ਹੁੰਦੀ ਤਬੀ
ਚਿਮੜੇ ਆਉਂਦੇ ਨੇ ਹਾਂ। ਸਹੀ ਗੱਲ ਐ, ਹਰ ਚੀਜ਼ ਆ ਦਾ ਦੇਖ ਲੋ ਹਰ ਇੱਕ ਕੁਦਰਤ ਵੱਲੋਂ ਨਾ ਹਰ ਚੀਜ਼ ਦਾ ਇੱਕ ਸਮੇਂ ਹੈਗਾ।
ਹਾਂਜੀ ਐ
ਕਿੰਨੇ ਕਿੱਥੇ ਪੈਦਾ ਹੋਣਾ ਕਿੰਨੇ ਕਿੱਥੇ ਮਰਨਾ ਹਰ ਚੀਜ਼ ਐ।
ਸਭ ਪੈ ਐ ਪਹਿਲੇ ਤੋਂ ਹੀ।
ਹਾਂ ਸਾਡੇ ਵਰਗਾ ਲੋਕ ਸ਼ਿਕਾਇਤਾਂ ਕਰਦੇ ਰਹਿ ਜਾਂਦੇ ਨੇ।
ਹਾਂਜੀ-ਹਾਂਜੀ, ਇਦਾ ਹੀ ਹੈਗਾ ਏ।
ਬਿਲਕੁਲ, ਤੇ ਕੰਮ ਕਾਰ ਓਦਾਂ ਹੀ ਠੱਪ ਹੋਏ ਪਏ ਨੇ ਅੱਜਕੱਲ।
ਹਾਂਜੀ ਇਥੇ ਵੈਸੇ ਹੀ ਇਸ ਟੈਮ ਤੇ ਵੈਸੇ ਹੀ ਦੋ ਮਹੀਨੇ ਵਿਹਲੇ ਬੈਠੇ ਹੁੰਦੇ ਸਾਰੇ ਜਾਣੇ।
ਹਾਂ, ਸਾਡਾ ਖੁੱਦ ਹੀ ਕੱਪੜੇ ਦਾ ਕੰਮ ਹੈਗਾ ਨਾ ਪੈ ਹੀ ਬਸ ਹੁਣ, ਅੱਗੇ ਰੱਖੜੀ ਦੇ ਸੀਜ਼ਨ ਦਾ ਹੀ ਚੱਲੇਗਾ।
ਕੁਛ ਕੱਪੜਿਆਂ ਦਾ ਅੱਜਕੱਲ ਨਾ ਔਨਲਾਈਨ ਵੀ ਕੁਛ ਜ਼ਿਆਦਾ ਹੋ ਗਿਆ ਹੈਗਾ ਨਾ।
ਔਨਲਾਈਨ ਬਹੁਤ ਹੋ ਗਿਆ।
ਹਾਂਜੀ ਤੇ ਉਸ ਕਰਕੇ ਵੀ ਕੁਛ ਸ਼ੋਪ ਵਗੈਰਾ ਤੇ ਅੱਜਕੱਲ ਵੈਸੇ ਰੌਣਕ ਨੀ ਹੈਗੀ ਜਿੱਦਾਂ ਪਹਿਲੇ ਹੁੰਦੀ ਹਰ ਕੋਈ ਅੱਜਕੱਲ, ਓਨਲਾਈਨ ਨੇ, ਹਾਂਜੀ ਕੁਛ ਵੀ ਲੈ ਲੋ ਤੁਸੀਂ।
ਤੁਸੀਂ ਸਜਾਵਟ ਦਾ ਸਮਾਨ ਲੈ ਲੋ, ਕੱਪੜੇ ਲੈ ਲੋ, ਖਾਣ ਪੀਣ ਦਾ ਸਮਾਨ ਲੈ ਲੋ।
ਹਰ ਚੀਜ਼ ਤੁਹਾਨੂੰ ਘਰ ਬੈਠੇ-ਬੈਠੇ ਮਿਲ ਰਹੀ ਹੈਗੀ ਤੇ ਬੰਦਾ ਬਾਜ਼ਾਰ 'ਚ ਕਿੱਥੇ ਜਾਏਗਾ।
ਹਾਂ।
ਐ ਕੀ ਬਸ ਥੋੜਾ ਉਦਾ ਚਾਰਜ ਵਗੈਰਾ ਹੁੰਦਾ ਏ ਘਰ-ਘੂਰ ਆਣ ਦਾ। ਬੰਦਾ ਚਲੋ ਮਨ ਨੀ ਹੈਗਾ ਬਾਹਰ ਜਾਣ ਦਾ
ਚੀਜ਼ਾਂ ਨੂੰ ਹੱਥ ਲਾਵਾਂਗੇ ਤੇ ਇੱਕ ਚੀਜ਼ ਖਰੀਦਾਂਗੇ ਆਪਣੀ ਮਰਜ਼ੀ ਨਾਲ। ਕੱਪੜਾ ਤਾਂ ਕਦੇ ਵੀ ਔਨਲਾਈਨ ਨੀ ਲੈਣਾ ਚਾਹੀਦਾ।
ਹਾਂਜੀ ਐ ਤੇ ਹੈ ਈ ਏ ਸਾਨੂੰ ਤੇ ਬੈਣ ਜੀ ਅਸੀਂ ਜਿੰਨੀ ਵਾਰੀ ਲਿੱਤੇ ਸਾਨੂੰ ਕਦੇ ਸਹੀ ਆਇਆ ਹੀ ਨੀ ਹੈਗਾ ਓਨਲਾਈਨ ਕੱਪੜਾ।
ਆ ਨਾ ਨਾ ਨਾ।
ਅਸੀਂ ਵਾਪਸ ਹੀ ਭੇਜਿਆ ਹੈਗਾ। ਇਹ ਕਹਿੰਦੇ ਇਸ ਤੋਂ ਖਰਾ ਤਾਂ ਤੂੰ ਜਾ ਕੇ ਖੁਦ ਲੈ ਆ ਕਮ ਸੇ ਕਮ ਬੰਦਾ ਪਾ ਕੇ ਤੇ ਦੇਖ ਲੈਂਦਾ ਜਾਂ ਵੇਸੈ ਕੋਈ ਚੀਜ਼ ਕੱਪੜੇ ਦਾ ਕੋਈ ਪਤਾ ਤਾਂ ਲੱਗ ਜਾਂਦਾ ਕੀ ਚੀਜ਼ ਹੈ, ਕੀ ਚੀਜ਼ ਨਹੀਂ ਹੈਗੀ।
ਬਿਲਕੁਲ ਜਿੰਦ ਕੋਈ ਤਾਂ ਕੱਪੜੇ ਨੂੰ ਹੱਥ ਲਵਾਂਗੇ ਤੇ ਉਦੋਂ ਪ੍ਰਿੰਟ ਦੇਖ ਕੇ ਤਾਂ ਬੰਦਾ ਮੰਗਾ ਲੈਂਦਾ।
ਹਾਜੀ ਉਹੀਓ ਨਾ ਉਹ ਫਿਰ ਆਂਦੇ ਈ ਫੇਰ ਉਹ ਅਜੀਬ ਵੀ ਲੱਗਦੇ ਹੈਗੇ ਉਹ ਫੋਟੋ 'ਚ ਤੇ ਬੜੇ ਸੋਹਣੇ ਲੱਗਦੇ ਹੈਗੇ।
ਤਾਂ ਸਾਡੇ ਕੋ ਸਾਈਜ਼ ਦੇ ਵੀ ਨਹੀਂ ਮਿਲਦੇ।
ਹਾਂਜੀ ਸਾਡਾ ਆਪ ਨੀ ਮਿਲਦਾ। ਸਾਨੂੰ ਵੀ ਆ ਤੇ ਸਟਿਚ ਕਰਾਣੇ ਪੈਂਦੇ ਹੈਗੇ ਹੈ ਜਾ ਫ਼ਿਰ ਅਸੀਂ ਖੁਦ ਜਾ ਕੇ ਦੁਕਾਨ ਤੇ ਜਾਂ ਫਿਰ ਕਿਸੇ ਨਾ ਕਿਸੇ ਸ਼ੋਪ ਤੇ ਤੇ ਆਪਣਾ ਦੇ
ਹਾਂ ਜਾਂ ਆ ਸਲਵਾਓ।
ਹਾਂਜੀ-ਹਾਂਜੀ ਪਤਲੇ-ਪੁਤਲੇ ਬੰਦਿਆਂ ਵਾਸਤੇ ਸਹੀ ਹੈਗਾ ਔਨਲਾਈਨ ਸ਼ੋਪਿੰਗ। ਸਿਲਾਈਆਂ ਮਾਰ ਲੋੋ, ਸਾਨੂੰ ਤੇ ਸਿਲਾਈਆਂ ਉਦੇੜਨੀਆ ਪੈਂਦੀਆਂ।
ਹਾਂ ਇਹ ਤੇ, ਸਲਾਈਆਂ ਹੀ ਨੀ ਅ ਵਾਰਾਂ ਖਾਂਦੀਆਂ ਤੇ।
ਕੱਪੜਾ ਨੀ ਆਉਂਦਾ ਵਿੱਚ।
ਓਹੀ ਹੁਣ ਦੇਖਲੋ ਗਰਮੀ ਸੂਟ ਤੁਸੀਂ ਪੰਜ ਸੌ ਸਾਢੇ ਪੰਜ ਸੌ ਲੈ ਲਓਗੇ ਘਰ ਪਾਣ ਵਾਲਾ ਸੂਟ। ਹਨਾ ਉਹ ਤੇ ਚਾਰ ਸੌ ਰੁਪਏ ਤਾਂ ਸਿਲਾਈ-ਸਿਲਾਈ ਦੇਣੀ ਪਏਗੀ। ਠੀਕ ਏ ਪੈ ਗਿਆ ਨੌ ਸੌ, ਅ ਸੌ ਡੇਢ ਸੌ ਦਾ ਦੁਪੱਟਾ ਲਓ ਨਾਲ। ਹਜਾਰ ਬਾਰਾਂ ਸੌ ਤੋਂ ਘੱਟ ਪਾਉਣੇ ਤੋਂ ਪੌਣਾ ਸੂਟ ਵੀ ਨੀ ਬਣਦਾ।
ਨਹੀ ਆਂਦਾ ਹੈਗਾ
ਹਨਾ ਤੇ ਉਹੀ ਔਨਲਾਈਨ ਦੇਖੋ, ਸਾਢੇ ਪੰਜ ਸੌ ਦਾ ਵਧੀਆ ਸੂਟ ਮਿਲ ਜੇਗਾ ਚੁੰਨੀ ਸਮੇਤ ਔਨਲਾਈਨ, ਓਹੀ ਤਾਂ ਪਤਲੇ ਬੰਦੇ ਵਾਸਤੇ ਹੈ ਨਾ ਵਾ
ਤਾਂ ਮਿਲ ਜਾਂਦਾ ਫਿਰ ਸਭ ਤੋਂ ਵੱਡੀ ਗੱਲ ਹੈ।
ਪਤਲੇ ਬੰਦੇ ਵਿਚਾਰੇ ਹਰ ਜਗ੍ਹਾ ਤਾਂ ਖੁਸ਼ ਨੇ ਵਧੀਆ ਨੇ ਭੱਜ ਕੇ ਪੌੜੀਆਂ ਵੀ ਚੜ ਲੈਂਦੇ ਨੇ, ਕੱਪੜੇ ਵੀ ਆ ਜਾਂਦੇ ਉਹਨਾਂ ਨੂੰ।
ਸਹੀ ਗੱਲ ਆ ਸਾਨੂੰ ਤਾਂ ਫਸ ਹੀ ਜਾਂਦੇ ਆ।
ਹੋਰ ਅਸੀਂ ਤਾਂ ਅੱਧੀਆਂ ਪੌੜੀਆਂ ਚ ਬਹਿ ਕੇ ਫੇਰ ਉੱਪਰ ਚੜ੍ਹੀ ਦਾ ਦੁਬਾਰਾ
ਹਣ ਮੇਰੇ ਬੱਚੇ ਸਕੂਲ ਜਾਂਦੇ ਸਮਝੋ ਫਿਰ ਬਾਹਰ ਗੇਟ ਦੇ ਕਹਿਣ ਛੱਡਣ ਜਾਂਦੀ ਆਂ ਤੇ ਉੱਤੇ ਆ ਕੇ ਇੰਝ ਲੱਗਦਾ ਕਿ ਕਈ ਪਹਾੜ ਉੱਠ ਕੇ ਆਈਆ, ਜਿੱਦਾਂ ਤੋੜ ਕੇ ਆਈਆ।
ਹਾਂ, ਬੜੇ ਰੋਲੇ ਨੇ, ਉਹੀ ਤਾਂ ਪੁਰਾਣੇ ਲੋਕ ਹੀ ਸੀ ਜਿਹੜੇ ਉਹੀ ਤਾਂ ਸਾਡੇ ਪੜੋਸੀ ਇੱਕ ਬੁੱਢੀ ਹੈਗੀ ਬਲਕਿ ਸੱਠ ਪੈਂਹਟ ਸਾਲ ਦੀ ਛੇ-ਛੇ ਵਾਰੀ ਕੋਠੇ ਚੜਾ ਲੋ, ਕਦੀ ਕਣਕ ਨੂੰ ਹੱਥ ਮਾਰਦੀ ਹੋਏਗੀ ਕਦੀ ਕੱਪੜੇ ਤਾਰਦੀ ਹੋਏਗੀ, ਬਰਤਾਦੀ ਹੋਏਗੀ, ਤਨਦੀ ਹੋਏਗੀ।
ਪੁਰਾਣੀ ਹੋਣੀ ਹੈ ਨਾ ਹਾਂਜੀ, ਉਹੀਓ ਤਾਂ ਅੱਜ-ਕੱਲ ਦੇ ਕਿੱਥੇ ਅੱਜ-ਕੱਲ ਜੋ ਪਹਿਲੀਆਂ ਉਹ ਠੀਕ ਏ ਜਿਹੜੀਆ ਅੱਜ ਦੀਆਂ ਜਿਹੜੀਆ ਹੁਣ ਹੁੰਦੀਆ ਪਈਆ ਉਹਨਾਂ ਚ ਜਾਣ, ਪੁਰਣੀ ਹੈਗੀ।
ਔਰ ਜਿਹੜੀਆਂ ਸਾਡੀਆਂ ਨੂੰਹਾਂ ਆਉਣੀਆਂ ਉਹ ਤਾਂ ਬਿਲਕੁਲ ਹੀ ਵਿਕਲਾਂਗ ਹੀ ਆਉਣੀਆ।
ਉਦੋਂ ਵੀ ਆਪੇ ਹੀ ਮਰਨਾ ਪੈਣਾ ਚਾਹੇ ਜਿਵੇਂ ਮਰਜ਼ੀ ਅੜ ਅੜ ਕੇ
ਹਾਂਜੀ-ਹਾਂਜੀ, ਓਹੀਓ ਦੇ।
ਖਾਂਦੇ ਨੀ ਨਾ ਬੱਚੇ ਅੱਜ-ਕੱਲ ਦੇ। ਚਲੋ ਦੀਦੀ, ਠੀਕ ਹੈ ਫੇਰ ਕਰਨੀ ਆ ਗੱਲ, ਸਤਿ ਸ਼੍ਰੀ ਅਕਾਲ ਜੀ।